ਹੈਲੋ
ਸਤਿ ਸ੍ਰੀ ਅਕਾਲ ਜੀ,
ਸਤਿ ਸ੍ਰੀ ਅਕਾਲ ਜੀ,
ਹੋਰ ਕਿਵੇਂ ਹੋ?
ਬਸ, ਠੀਕ-ਠਾਕ। ਵਧੀਆ ਜੀ।
ਹੋਰ, ਘਰ ਠੀਕ ਨੇ ਸਾਰੇ?
ਹਾਂਜੀ-ਹਾਂਜੀ। ਹਾਂਜੀ, ਸਬ ਵਧੀਆ ਜੀ।
ਓਕੇ ਜੀ। ਹਂਜੀ, ਮੈਂ ਵੀ ਵਧੀਆ ਆ। ਹੋਰ ਦੱਸੋ?
ਬ, ਠੀਕ ਆ ਜੀ। ਵਧੀਆ ਚੱਲ ਰਹੇ।
ਬਸ, ਠੀਕ ਚਲੋ ਜੀ। ਘਰ ਫੈਮਿਲੀ ਸਭ ਵਧੀਆ ਜੀ।
ਓਕੇ
ਤੁਸੀਂ ਸੁਣਾਓ?
ਹਂਜੀ ਸਭ ਵਧੀਆ
ਅੱਛਾ, ਤੁਹਾਡੇ ਤੋਂ ਮੈਂ ਕੁਛ ਡਿਸਕਸ ਕਰਨਾ ਚਾਹੁੰਦਾ ਸੀ। ਕੁਛ ਪੁਆਇੰਟ ਦੇ ਉੱਪਰ
ਹਾਂਜੀ,
ਤੇ, ਆਪਣੀ ਲਾਈਫ ਦੇ ਵਿੱਚ, ਇੱਕ ਫਰੈਂਡਸ ਦੀ ਕਿੰਨੀ ਕੁ ਇੰਪੋਰਟੈਂਸ ਹੁੰਦੀ ਹੈ?
ਹਾਂਜੀ, ਉਹੀ ਤਾਂ ਹੈ ਨਾ ਦੇਖੋ। ਕਈ ਵਾਰ ਫ੍ਰੈਂਡਸ ਦਾ ਇਨਾ ਜਿਆਦਾ ਮੀਨਸ, ਇੰਪੋਰਟੈਂਸ ਹੁੰਦੀ ਹੈ, ਕਿ ਆਪਾਂ ਹਰੇਕ ਗੱਲ ਕੋਈ ਵੀ ਹੁੰਦੀ ਆ, ਪਰਸਲ ਵੀ, ਆਪਣੇ ਆਪਾਂ ਸ਼ੇਅਰ ਕਰ ਸਕਦੇ ਹਾ ਇੱਕ ਫਰੈਂਡ ਤਾ ਐਦਾ ਦੀ ਮੀਨਸ ਐਦਾ ਦਾ ਹੋਣਾ ਚਾਹੀਦਾ ਐ।
ਹਾਂਜੀ- ਹਾਂਜੀ, ਬਿਲਕੁਲ ਜੀ ਬਿਲਕੁਲ।
ਹੋਰ ਕਿਆ ਉਹ ਹੁੰਦਾ ਨਾ ਵੀ ਲਾਈਫ ਚ ਸਾਥ ਚਾਹੀਦਾ ਹੁੰਦਾ ਹੈ। ਤਾਂ ਫੇਰ ਫਰੈਂਡਸ ਦਾ ਸਾਥ ਵੀ ਜ਼ਰੂਰੀ ਹੈ।
ਹਾਂਜੀ, ਹਾਂਜੀ -ਹਾਂਜੀ ਬਿਲਕੁਲ ਜੀ। ਐਕੁਚਲੀ, ਕਈ ਵਾਰ ਕੁਛ ਪਰੋਬ ਐਦਾ ਦੇ ਨੇ ਜਿਹੜੇ ਆਪਾਂ ਆਪਣੀ ਫੈਮਿਲੀ ਚ ਡਿਸਕਸ ਨਹੀਂ ਕਰ ਸਕਦੇ, ਪਰ ਫਰੈਡਸ ਨਾਲ ਡਿਸਕਸ ਕਰ ਲੈਂਨੇ ਹਾਂ ਜੀ।
ਹਾਂਜੀ।
ਨਾਲੇ, ਵੈਸੇ ਵੀ ਮੇਰੇ ਸਾ ਅੱਛੇ ਫਰੈਂਡਸ ਹੋਣ ਤਾਂ ਲਾਈਫ ਦੇ ਵਿੱਚ ਮ ਬੜੀ ਜ਼ਰੂਰਤ ਪੈਂਦੀ ਹੋਣਦੀ ਹੈ। ਕਈ ਵਾਰੀ ਕੋਈ ਸੁੱਖ- ਦੁੱਖ, ਖੁਸ਼ੀ -ਕਮੀ ਦੇ ਸਮੇਂ ਆਪਣੇ ਇਸ ਤਰ ਜਦੋਂ ਇਕੱਠੇ ਹੁੰਦੇ, ਹੁੰਦੇ- ਹੁੰਦੇ ਪਰ ਫੈਮਿਲੀ, ਮੈਂ ਕਿਆ ਜਿਵੇਂ ਰੈਲਟਿਵ ਪਤਾ ਨੀ ਕਦੋਂ ਪਹੁੰਚਦੇ ਕਦੋ ਨੀ ਪਹੁੰਚੇ ਤੇ ਫਰੈਂਡਸ ਜਲਦੀ ਪਹੁੰਚ ਕੇ ਆਪਾਂ ਨੂੰ ਸਹਾਇਤਾ ਦਿੰਦੇ ਨੇ ਸੁੱਖ ਚ, ਵੀ ਦੁੱਖ
ਹਾਂ, ਜੀ। ਤਾਂ ਹੈ।
ਹ
ਹੁਣ ਜਿਵੇਂ ਸਕੂਲ ਟਾਈਮ ਤੋਂ ਦੇਖੋ ਫਰੈਂਡਸ ਬੜੇ ਸਟਾਰਟ ਹੋ ਜਾਂਦੇ ਆ ਹਨਾ। ਸਕੂਲਿੰਗ ਤੋਂ ਹੀ ਬੱਚੇ ਹੁਣ ਛੋਟੇ- ਛੋਟੇ ਬੱਚੇ, ਜਿਵੇਂ ਆਪਣਾ ਵੀ ਚਲੋ ਟਾਈਮ ਸੀਗਾ, ਬਚਪਨ ਔਦੋਂ ਆਪਾਂ ਵੀ ਕਹਿੰਦੇ ਸੀ ਵੀ ਨਹੀਂ, ਮੈਂ ਸਕੂਲ ਚ ਵੀ ਇਹੀ ਬੈਂਚ ਤੇ, ਇਹੀ ਫਰੈਂਡ ਦੇ ਨਾਲ ਬੈਠਣਾ ਇਹੀ ਹੋ ਜਾਂਦਾ ਸੀ। ਉਦੋਂ ਹੀ, ਮੀਨਸ ਬੋਂਡਿੰਗ ਸਟਾਰਟ ਹੋ ਜਾਂਦੀ ਆ ਫਰੈਂਡ ਸਰਕਲ ਦੀ। ਫੇਰ, ਸ਼ੇਅਰਿੰਗ ਵਗੈਰਾ ਦੀ ਹੈਬਿਟ ਆਪਾਂ ਸਾਰੀਆਂ ਫਿਰ ਫਰੈਂਡਸ ਸਰਕਲ ਦੇ ਵਿੱਚ ਰਹਿ ਕੇ ਸਿੱਖਦੇ, ਇੱਕ ਦੂਜੇ ਨਾਲ ਕਿਵੇਂ ਹਨਾ ਗੱਲਬਾਤ ਕਰਨੀ ਆ, ਕਿ ਕਿੱਦਾਂ ਸ਼ੇਅਰਿੰਗ ਕਰਨੀ ਹੈ ਕੋਈ ਵੀ ਚੀਜ਼ ਦੀ। ਬਲਾ ਕਿ ਕਈ ਵਾਰ ਤਾਂ ਏ ਏਦਾਂ ਇੱਦਾਂ ਦਾ ਰਿਲੇਸ਼ਨ ਹੁੰਦਾ, ਵੀ ਇੱਕ ਦੂਸਰੇ ਦੇ ਆਪਾਂ ਕੱਪੜੇ ਵੀ ਐਕਸਚੇਂਜ ਕਰ ਲਈਦੇ ਆਂ।
ਬਿਲਕੁਲ ਜੀ, ਬਿਲਕੁਲ- ਬਿਲਕੁਲ ਜੀ।
ਕਿਆ।
ਮਤਲ ਫ਼੍ਰੇੰਡ੍ਸ ਦਾ ਪਰਹੇਜ ਤਰਾਂ ਦੀ ਗੱਲ ਸ਼ੇਅਰ ਕਰ ਸਕਦੇ ਹੁਣੇ ਆ ਜੀ।
ਹਾਂਜੀ। ਹ ਔਰ, ਏਦਾਂ ਵੀ ਦੇਖ ਵੀ ਫਰੈਂਡਸ ਦੇ ਨਾਲ ਇਹ ਦੇਖੋ ਲਾਈਫ ਦੇ ਵਿੱਚ ਜਿਵੇਂ ਕੁਛ ਹਨਾ, ਕਈ ਵਾਰ ਹੁੰਦਾ ਵੀ ਫੈਮਿਲੀ ਸਪੋਰਟਿਵ ਸਪੋਰਟ ਨਹੀਂ ਕਰਦੀ, ਬਟ ਫਰੈਂਡਜ ਆਪਣੇ ਨਾਲ ਖੜਦੇ ਆ, ਇਦਾਂ ਦੀ ਸਿਚੂਏਸ਼ਨ ਆਂ ਜਾਂਦੀ ਏ, ਕਿ ਫਰੈਂਡਜ ਸਾਥ ਦਿੰਦੇ ਨੇ, ਫੈਮਿਲੀ ਨਹੀਂ ਵੀ ਸਾਥ ਦੇਵੇਗੀ ਤਾਂ ਫਰੈਂਡਜ ਅੱਗੇ ਆਉਂਦੇ ਆ।
ਬਿਲਕੁਲ ਜੀ, ਬਿਲਕੁਲ ਬਿਲਕੁਲ।
ਹਾਂਜੀ, ਮੀਨਜ਼ ਇੱਕ ਤਰ੍ਹਾਂ ਦੀ ਸਪੋਰਟ ਹੀ ਬਣਕੇ ਆਪਣੇ ਨਾਲ ਰਹਿੰਦੇ ਆ ਨਾਂ ਫਿਰ
ਥੋੜਾ ਹੋਰ ਵੀ ਦੇਖੀਏ ਜਦੋਂ ਆਪਾਂ ਆਪਾਂ ਫੈਮਿਲੀ ਨਾਲ ਕਿਤੇ ਬਾਹਰ ਆਊਟਿੰਗ ਤੇ ਜਾਂਣੇ ਹਾਂ, ਉਦੋਂ ਆਪਾਂ ਕਿਸੇ ਹੋਰ ਤਰੀਕੇ ਨਾਲ ਜਾਂਣੇ ਆਂ। ਅਗਰ ਉਹ ਪੰਜ, ਚਾਰ ਫਰੈਂਡਸ ਦੇ ਨਾਲ ਚਲੇ ਜਾਣੇ ਆਂ ਫਿਰ ਆਓ ਟ੍ਰੇਨ ਤੇ ਵੀ ਥੋੜਾ ਕਰੇਜ਼ ਜ਼ਿਆਦਾ, ਇੰਟਰਸਟ ਜ਼ਿਆਦਾ ਵਧੀਆ ਹੋ ਜਾਂਦਾ, ਇੰਜੋਏ ਬੜਾ ਅੱਛਾ ਹੋ ਜਾਂਦਾ ਜੀ।
ਹਾਂਜੀ ਉਹ ਆਏ ਹੁੰਦਾ ਨਾਂ ਵੀ ਫੈਮਲੀ ਨਾਲ ਆਪਾਂ ਨਈਂ ਇਨਾਂ ਮਿਨਸ ਖੁੱਲ ਸਕਦੇ ਹੈਗੇ, ਕਈ ਵਾਰ ਹੁੰਦਾ ਵੀ ਕੁਛ ਸਟ੍ਰਿਕਟ ਫੈਮਲੀਜ ਹੁੰਦੀਆਂ ਹਨਾਂ! ਕੁਛ ਹੋ ਜਾਂਦਾ ਵੀ ਚਲੋ ਪੇਰੇਂਟਸ ਨਾਲ ਹੁੰਦੇ ਨੇਂ, ਬ੍ਰਦਰ ਸਿਸਟਰ ਨਾਲ ਹੁੰਦੇ ਨੇਂ, ਬੱਟ ਜਦੋਂ ਚਲੋ ਫਰੈਂਡਸ ਹੁੰਦੇ ਨੇਂ ਫ਼ੇਰ ਆਪਾਂ ਨੂੰ ਪਤਾ ਹੁੰਦਾ ਚਲੋ। ਫਰੈਂਡਜ ਫਰੈਂਡਜ ਦੇ ਨਾਲ ਤਾਂ ਆਪਾਂ ਗੱਲ ਵਗੈਰਾ ਕੋਈ ਵੀ ਕਰ
ਘਰ ਹਾਂਜੀ ਘ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਗੱਲ ਕਰ ਸਕ
ਹਾਂਜੀ ਹੋਰ ਕਿਆ।
ਬਸ ਲਾਈਫ਼ ਚ ਕਰਨੀ ਇੰਜੋਏਮੈਂਟ ਚਾਹੀਦਾ ਜੀ ਦੇਖੋ ਚਾਰ ਦਿਨ ਦੀ ਜ਼ਿੰਦਗੀ ਹੈ। ਕੀ ਹੈ ਕਹਿੰਦੇ ਹੋ ਆਪਾਂ ਰੋ ਰੋ ਕੇ ਕਢਣੀ, ਬੰਦਾ ਹੱਸ ਖੇਡ ਕੇ ਖੁਸ਼ੀ ਖੁਸ਼ੀ ਇੰਜੋਇ ਕਰਕੇ ਕੱਢਦੇ ਜੀ।
ਹਾਂਜੀ। ਪਰ ਏਦਾਂ ਫਰੈਂਡਸ ਵੀ ਹੋਰ ਕਿਆ ਫਰੈਂਡਸ ਵੀ ਚੇਂਜ ਹੁੰਦੇ ਰਹਿੰਦੇ ਨੇਂ ਹੁਣ ਜਿਵੇਂ ਸਕੂਲ ਫਰੈਂਡਜ ਹੋਰ ਹੁੰਦੇ ਨੇ ਅੱਗੇ ਕਾਲਜ ਚ ਜਾਂਦੇ ਆਪਾਂ ਕਾਲਜ ਦੇ ਹੋਰ ਹੁੰਦੇ ਨੇਂ, ਕੋਈ ਜੋਬ ਕਰਦੇ ਆਂ ਉਸ ਪਲੇਸ ਤੇ ਹੋਰ ਫਰੈਂਡਜ ਬਣ ਜਾਂਦੇ ਨੇਂ, ਬਟ ਐਵੇਂ ਹੁੰਦਾ ਵੀ ਇੱਕ ਬੈਸਟ ਫਰੈਂਡਸ ਤਾਂ ਮੀਨਜ ਇੱਕ, ਦੋ ਤਾਂ ਇਦਾਂ ਦੇ ਹੁੰਦੇ ਨੇਂ, ਜਿਹੜੇ ਲਾਈਫ ਟਾਈਮ ਲਈ ਰਹਿੰਦੇ ਨੇਂ ਆਪਣੇ ਨਾਲ।
ਹਾਂਜੀ ਜ਼ਰੂਰੀ ਚਾਹੀਦਾ ਵੀ ਹੈ, ਜ ਜ਼ਰੂਰੀ ਕਿਉਕਿ ਕੋਈ ਤਾਂ ਹੋਗਾ ਨਾਂ ਜਿਹਦੇ ਨਾਲ ਆਪਾਂ ਹਰੇਕ ਗੱਲ ਕਰ ਸਕੀਏ, ਕਿਉਂਕਿ ਜਿਹੜੇ ਤੁਸੀਂ ਜਿਵੇਂ ਕਹਿੰਦੇ ਹੋ ਚੇਂਜ ਹੋ ਜਾਂਦੇ, ਜਿਹੜਾ ਮੌਕਾ ਹੁਣ ਬਚਪਨ ਸੀਗਾ ਫਿਰ ਆਪਾਂ ਥੋੜਾ ਕੋਲਜ ਲਾਈਫ ਚ ਵੀ ਹੋਰ ਆ ਗਿਆ ਫਿਰ ਸਰਵਿਸ ਟਾਈਮ ਚ ਕੋਈ ਹੋਰਗਾ। ਬਟ ਉਹ ਤਾਂ ਟਾਈਮ ਟੂ ਟਾਈਮ ਚੇਂਜ ਹੋ ਰਿਹਾ ਉਹਨਾਂ ਚੋਂ ਵੀ ਇਸ ਤਰ੍ਹਾਂ ਦਾ ਫਰੰਟ ਨਈਂ ਹੋ ਸਕਦਾ ਜਿਵੇਂ ਉਹ ਬਾਰੇ ਗੱਲ ਕਰ ਸਕੇ ਜਾਂ ਜੇ ਆਪਣੇ ਜੀ ਹੁਨ ਕ ਫੇਮਿਲੀ ਰਿਲੇਸ਼ਨ ਬਣ ਜਾਂਦਾ ਕਈ ਵਾਰ ਫਰੈਂਡਜ ਦੇ ਨਾਲ ਜੀ। ਇਹ ਤਾਂ ਹੈ ਥੋਡੀ ਗੱਲ ਠੀਕ
ਹੋਰ ਕੀ ਹੁਣ ਜਿਵੇਂ ਸਟੱਡੀ ਰਿਲੇਟਿਡ ਹੁੰਦਾ ਸੀ। ਚਲੋ ਜਿਵੇਂ ਆਪਾਂ ਟਾਇਮ ਸੀ ਉਸ ਟਾਇਮ ਦਾ ਉਦੋਂ ਇੱਕ ਦੂਸਰੇ ਦੇ ਘਰ ਚਲੇ ਜਾਣਾ ਹੈਨਾਂ। ਬੈਠ ਕੇ ਪੜ ਲੈਣਾ, ਉੱਥੇ ਖਾਣਾ ਪੀਣਾ, ਸਾਰਾ ਦਿਨ ਚਾਅ ਰਹਿ ਜਾਂਦੇ ਸੀਗੇ। ਬਟ, ਹੁਣ ਅੱਜ ਕੱਲ੍ਹ ਦਾ ਟਾਈਮ ਏਦਾਂ ਦਾ ਵੀ ਅਪ ਆਪਣੇ ਬੱਚੇ ਨੂੰ ਜਾਂ ਖੁਦ ਵੀ ਆਪਾਂ ਮੀਨਸ ਕਿਸੇ ਦੇ ਘਰ ਐਵੇਂ ਰਹਿ ਵੀ ਨੀਂ ਸਕਦੇ ਨਾਂ ਹੈਗੇ, ਥੋੜ੍ਹਾ ਜਿਹਾ ਟਾਈਮ ਹੁਣ ਬਹੁਤ ਜ਼ਿਆਦਾ ਚੇਂਜ ਹੋ ਗਿਆ ਪਹਿਲਾਂ ਦੇ ਟਾਈਮ ਨਾਲੋਂ ਤਾਂ
ਹਾਂਜੀ, ਬਿਲਕੁਲ ਬਿਲਕੁਲ ਮੈਨੂੰ ਵੀ ਯਾਦ ਆ ਵੀ ਜਿਵੇਂ ਅਸੀਂ ਬਚਪਨ ਚ ਪੜ੍ਹਦੇ ਸੀ ਬਾਅਦ ਚ ਕਦੀ ਕੋਈ ਮੇਰੇ ਘਰੇ ਆਇਆ ਕਦੀ ਮੈਂ ਕਿਸੇ ਕਿਤੇ ਰਹਿ ਗਿਆ ਜਿਵੇਂ ਆਪਾਂ ਰਾਤ ਨੂੰ ਸਟੱਡੀ ਦੇ ਬਹਾਨੇ ਰਹਿ ਜਾਂਦੇ ਸੀ। ਚਲੋ ਆਪਾਂ ਰਾਤੀ ਬਹਿ ਕੇ ਸਟੱਡੀ ਕਰਾਂਗੇ, ਸਟੱਡੀ ਦਾ ਕਿਹੜੀ ਹੁੰਦੀ ਸੀਗੀ। ਪਰ ਅੱਜ-ਕੱਲ੍ਹ ਦਾ ਟਾਈਮ ਚੇਂਜ ਐ, ਬਿਲਕੁਲ ਟਾਈਮ ਐ ਅੱਜ ਕੱਲ੍ਹ ਨਾ ਕਿਸੇ ਦੇ ਘਰੇ ਰਹਿਣ ਨਾਂ ਕਿਸੇ ਨੂੰ ਰੱਖਣ ਦਾ ਟਾਈਮ ਐ।
ਹਾਂਜੀ ਅੱਜ- ਕੱਲ੍ਹ ਆਏਂ ਨਾ, ਉਦੋਂ ਦਾ ਟਾਈਮ ਸੀ ਬੰਦਾ ਬੰਦੇ ਤੇ ਭਰੋਸਾ ਕਰਦਾ ਸੀ, ਹੁਣ ਤਾਂ ਅੱਜ- ਕੱਲ੍ਹ ਤਾਂ ਵੀ ਤੁਹਾਨੂੰ ਪਤਾ ਵਾ ਬਈ ਆਪਾਂ ਭਰੋਸਾ ਵੀ ਕਿਸੇ ਤੇ ਆਪਾਂ ਫੈਮਿਲੀ ਮੈਂਬਰ ਤੇ ਵੀ ਨਹੀਂ ਅੱਜ -ਕੱਲ੍ਹ ਮਤਲਬ ਇੱਦਾਂ ਦਾ ਹੀ ਹੈ ਚੇਂਜਿਸ ਆਏ ਨੇ ਕਿ ਫੈਮਿਲੀ ਮੈਂਬਰ ਦੇ ਵੀ ਨਹੀਂ ਆਪਾਂ ਆਪਾਂ ਬਲੀਵ ਕਰ ਸਕਦੇ ਤੇ ਹੈਗੇ ਕਈ ਵਾਰ ਤਾਂ ਏਦਾਂ ਦਾ ਟਾਈਮ ਹੁੰਦਾ ਏ ਜੋ ਜੋ ਆਪਾਂ ਆਪਣੇ ਮੀਨਜ਼ ਦੇਖਦੇ ਹਾਂ ਹੁਣ ਜਿੱਦਾਂ ਦਾ ਵੀ ਇਨਵਾਇਰਮੈਂਟ ਦੇਖ ਰਹੇ ਹਾਂ ਵੀ ਕੀ -ਕੀ ਕੁਛ ਹੋ ਰਿਹਾ ਆਪਣੇ ਆਲੇ-ਦੁਆਲੇ ਤਾਂ ਫਿਰ ਆਪਾਂ ਨੂੰ ਵੀ ਅਵੇਅਰ ਰਹਿਣਾ ਪਏਗਾ।
ਬਿਲਕੁਲ ਜੀ ਬਿਲਕੁਲ ਉਦੋਂ ਮਤਲਬ ਸੱਚ ਦਾ ਜ਼ਮਾਨਾ ਸੀ, ਭਰੋਸਾ ਸੀ ਇੱਕ ਦੂਜੇ ਤੇ ਵਿਸ਼ਵਾਸ ਸੀਗਾ ਜੀ ਇੱਕ ਦੂਜੇ ਤੇ
ਹਾਂਜੀ
ਹੁਣ ਕੁੱਛ ਸਿਸਟਮ ਹੀ ਇਹੋ ਜਿਹਾ ਬਣੀ ਜਾਂਦਾ ਵਿਸ਼ਵਾਸ ਆਪਣੇ ਆਪ ਹੀ ਖੋਈ ਜਾ ਰਿਹਾ ਕੋਈ ਰਿਲੇਸ਼ਨ ਕੋਈ ਰਿਹਾ ਹੀ ਨਹੀਂ ਜਿਹਦੇ ਤੇ ਆਪਾਂ ਕੋਈ ਵਿਸ਼ਵਾਸ ਕਰ ਸਕੀਏ ਜੀ।
ਹੋਰ ਕੀ ਆਂ, ਉਹੀ ਟਾਈਮ ਟੂ ਟਾਈਮ ਸਾਰਾ ਕੁ ਕੁਛ ਦੇਖੋ ਚੇਂਜ ਹੁੰਦਾ ਉਹ ਟਾਈਮ ਰਹਿੰਦਾ ਨਹੀਂ, ਇੱਕੋ ਸਮਾਂ ਰਹਿੰਦਾ ਨਹੀਂ ਹੈਗਾ, ਚੇਂਜ ਹੋਈ ਜਾਂਦਾ।
ਬਿਲਕੁਲ ਜੀ ਬਿਲਕੁਲ ਜਦੋਂ ਆਪਾਂ ਆਪਣਾ ਸਮਾਂ ਦੇਖਿਆ ਬਚਪਨ ਵਿਚ ਬੜਾ ਕਿਤੇ ਜਦੋਂ ਪਿਆਰ, ਸਤਿਕਾਰ ਹੁੰਦਾ ਸੀ। ਸੀਗਾ, ਇਵਨ ਕਿ ਆਪਣੀ ਫੈਮਿਲੀ ਨਾਲ ਵੀ ਮਤਲਬ ਜਿਵੇਂ ਮੇਰੇ ਫਾਦਰ ਹੋ ਗਏ ਜਾਂ ਮੇਰੇ ਫਰੈਂਡਸ ਦੇ ਫਾਦਰ ਆਪਸ ਚ ਬੜਾ ਅੱਛਾ ਰਿਲੇਸ਼ਨ ਹੁੰਦਾ ਸੀਗਾ ਜੀ ਉਹਨਾਂ ਦਾ।
ਹਾਂਜੀ। ਅੱਗੇ ਦਾ ਟਾਈਮ ਹੁੰਦਾ ਸੀ ਜਿਵੇਂ ਫਾਦਰ ਤੇ ਹਨਾ ਸੰਨ ਹੋ ਗਿਆ ਓਨ੍ਹਾਂ ਦਾ ਵੀ ਫਰੈਂਡ ਦਾ ਰਿਲੇਸ਼ਨ ਹੁੰਦਾ ਸੀਗਾ। ਫਾਦਰ ਜਾਂ ਡੋਟਰ ਦਾ ਐਦਾ, ਮਦਰ ਡੋਟਰ ਦਾ। ਵੀ ਓਦਾਂ ਦਾ ਹੁੰਦਾ ਸੀਗਾ। ਹੁਣ ਤਾਂ ਅੱਜ-ਕਲ ਬੱਚੇ ਫੋਨ ਦੇ ਨਾਲ ਹੀ ਜ਼ਿਆਦਾ ਅਟੈਚ ਹੋਏ-ਹੋਏ ਨੇ। ਉਹੀ ਟਾਈਮ ਅਗਰ ਪੇਰੈਂਟਸ ਚਲੋ ਬੱਚੇ ਬੱਚਿਆਂ ਨੂੰ ਦੇਣ, ਬੱਚੇ ਵੀ ਪੇਰੈਂਟਸ ਨੂੰ ਦੇਣ ਤਾਂ ਥੋੜਾ ਜਾ ਟਾਈਮ ਆਪਾਂ ਚੇਂਜ ਕਰ ਸਕਦੇ ਆ ਨਾ। ਆਪਣਾ ਇਨਵਾਇਰਮੈਂਟ ਚੇਂਜ ਹੋ ਸਕਦਾ ਥੋੜਾ।
ਅੱਜਕਲ ਟਾਈਮ ਵੀ ਨੀ ਹੈ ਜੀ ਕਿਸੇ ਕੋਲ। ਇੱਕ ਘਰ ਦੇ ਵਿੱਚ ਜਿੰਨੇ ਪਰਸਨ ਉਨੇ ਫੋਨ ਹੈ। ਸਾਰੇ ਹਰੇ ਕੋਈ ਆਪਣੇ ਫੋਨ ਦੇ ਵਿੱਚ, ਕੋਈ ਫੇਸਬੁਕ ਤੇ, ਕੋਈ ਵਟਸਪ ਤੇ, ਕੋਈ ਇੰਸਟਾਗ੍ਰਾਮ ਤੇ ਬਿਜੀ ਹੈ। ਕੋ ਲਾਈ ਵਾਲ, ਆਪਾਂ ਕਹਿ ਸਕਦੇ ਹਾਂ ਕਿ ਰੀਅਲ ਲਾਈਫ ਤਾਂ ਰਹੀ ਹੀ ਨਹੀਂ ਜੀ।
ਹੋਰ ਕਿਆ। ਅੱਗੇ ਹੁਣ ਕੋਈ ਫੈਮਲੀ ਫੰਕਸ਼ਨ ਹੁੰਦੇ ਸੀ। ਚਲੋ ਫਰੈਂਡਜ ਵਗੈਰਾ ਵੀ ਆਉਂਦੇ ਸੀ ਨਾਲ। ਬਾਕੀ ਫੈਮਲਿਜ਼ ਵੀ ਆਂਦੀਆਂ ਸੀ। ਹਨਾ, ਰਿਲੇਟਿਵ ਵੀ ਤਾਂ ਕਿੰਨੇ-ਕਿੰਨੇ ਦਿਨ ਇੰਜੋਮੈਂਟ ਹੁੰਦੀ ਸੀ ਹੁਣ ਤਾਂ ਬਸ ਟਾਈਮ ਟੂ ਟਾਈਮ, ਕਿਸੇ ਕੋਲ ਟਾਈਮ ਨੀ ਹੁੰਦਾ। ਟਾਈਮ ਟੂ ਟਾਈਮ ਆਂਦੇ ਆ ਤੇ ਫੇਰ ਬਸ ਚਲੇ ਜਾਂਦੇ ਨੇ ਫੰਕਸ਼ਨ ਵਿੱਚ। ਅਟੈਂਡ ਕਰਕੇ, ਨਾਲ ਦੀ ਨਾਲ
ਰਹਿਣ ਦਾ ਕੀ ਬਲਡੇਸ਼ਨ ਵੀ ਇਹ ਜੇ ਬਣ ਗਏ ਕਿ ਉਹ ਵੀ ਟਾਈਮ ਟੂ ਟਾਈਮ ਆਂਦੇ ਨੇ ਤੇ ਚਲੇ ਜਾਂਦੇ ਨੇ ਜੀ।
ਬਿਜ਼ੀ ਲਾਈਫ। ਪੈ ਨਾ ਸਭਦੀ ਹੋਣਾ, ਹੋਰ ਚਲੋ ਕੰਮ ਵੀ ਜਰੂਰੀ ਹੈ। ਬਟ ਐਵੇਂ ਟਾਈਮ ਥੋੜਾ ਕੱਢਣਾ ਵੀ ਪੈਂਦਾ, ਆਪਣੀ ਫੈਮਲੀ ਲਈ ਵੀ ਫਰੈਂਡਸ ਦੇ ਲਈ ਵੀ, ਹਰੇਕ ਲਈ ਟਾਈਮ ਕੱਢਣਾ ਵੀ ਜ਼ਰੂਰੀ ਹੈ ਅੱਗੇ ਤਾਂ ਹੀ ਇੱਕ ਦੂਸਰੇ ਨਾਲ ਆਪਾਂ ਅੱਗੇ ਵੀ ਹਨਾ ਵਰਤਾਂਗੇ ਫੇਰ
ਹਾਂਜੀ -ਹਾਂਜੀ -ਹਾਂਜੀ ਬਿਲਕੁਲ- ਬਿਲਕੁਲ। ਤਾਂ ਹੀ ਲਾਈਫ਼ ਫੋਕਸ ਲਿਮਟ ਚ ਬਣੀ ਸੀ ਯਾਰ। ਵਧੀਆ ਪਹਿਲਾਂ ਕਿੰਨਾ ਵਾਸ਼ ਏਰੀਆ ਹੁੰਦਾ ਸੀ, ਕਿੱਥੇ -ਕਿੱਥੇ ਉਹ ਹੁੰਦਾ ਸੀ। ਹੁਣ ਤੇ ਲਮਖੜਿਆ ਸੀ ਬਣ ਗਿਆ ਸਾਰਾ ਕੁਝ ਹੀ। ਮੈਂ ਉਹੀ ਬਾਰੇ ਮੈਂ ਸਮਜਾਈ ਸਾਰਾ ਕੁਛ ਆਰਟੀਫਿਸ਼ਲ ਹੀ ਲੱਗੀ ਜਾਂਦਾ ਵੀ ਸਭ ਐਵੇਂ। ਬਣਾਉਟੀ ਹੋ ਗਿਆ।
ਹੁਣ ਐਵੇਂ ਹੈ ਨਾ ਹੁਣ ਬੰਦਾ ਮੀਨਸ ਐਵੇਂ ਵੀ ਬਿਨਾਂ ਕਮਾਏ ਬੰਦਾ ਸਰਵਾਈਵ ਵੀ ਨਹੀਂ ਨਾ ਕਰ ਸਕਦਾ ਇਹ ਵੀ ਹੈ। ਅੱਗੇ ਆਹਦਾ ਸੀ ਵੀ ਚਲੋ ਲੇਡੀਜ਼ ਦਾ ਤਾਂ ਸਰ ਜਾਂਦਾ ਸੀਗਾ ਨਹੀਂ ਵੀ ਜੋਬ ਕਰਨਗੀਆਂ ਹਨਾ, ਬਟ ਹੁਣ ਦੇਖੋ ਹਰੇਕ ਘਰ ਦੇ ਵਿੱਚ ਲੇਡੀ ਵੀ ਜੋਬ ਕਰ ਰਹੀ ਹੈ। ਤਾਂ ਘਰ ਦਾ ਸਰਕਲ ਚੱਲ ਰਿਹਾ ਏ ਹਾਂਜੀ, ਹੋਰ ਕਿਆ ਮਹਿੰਗਾਈ ਦਿਨੋ ਦਿਨ ਇਨੀ ਵੱਧਦੀ ਜਾ ਰਹੀ ਹੈ ਹੋਰ ਕਿਆ ਹੁਣ ਤਾਂ ਐਵੇਂ ਵੀ ਜਿੰਨੇ ਮੈਂਬਰ ਨੇ ਸਾਰੇ ਕਮਾਉਣਗੇ ਤਾਂ ਕੁੱਛ ਬਣਦਾ। ਫੈਮਲੀ ਦਾ, ਫੇਰ ਵੀ ਨੀ ਬਣਦਾ ਹੈਗਾ, ਫੇਰ ਵੀ ਘੱਟ ਪੈ ਜਾਂਦੇ ਨੇ ਆਪਣੇ ਨਹੀਂ ਆਪਾਂ ਨੇ ਆਪਨੇ ਸਪੈਂਡਿੰਗ ਏਨੀ ਜਾਦਾ ਵਧਾਈ ਹੋਈ ਆ, ਆਪਨੇ ਖਰਚੇ ਜਿੰਨੀਆਂ-ਜਿੰਨੀਆਂ ਸਹੂਲਤਾਂ ਵੱਧ ਰਹੀਆ ਤੇ ਉਹਨੇ ਖਰਚੇ ਵਧ ਦੇ ਨੇ ਫਿਰ ਇਹ ਚੀਜ਼ ਨੀ ਰ ਤੇ ਹੁੰਦਾ ਵੀ ਹੋਰ ਕਿਆ ਬੱਚਾ ਕੋਣ ਨੂੰ ਹੁਣ ਹੁੰਦਾ ਵੀ ਇਹ ਫਰੈਂਡ ਕੋਲ ਹੈਗਾ ਇਹ ਚੀਜ਼ ਤਾਂ ਮੈਨੂੰ ਵੀ ਦਵਾਓ ਉਹਦੇ ਕੋਲ ਆ ਤਾਂ ਮੈਨੂੰ ਵੀ ਦਵਾਓ।
ਮੇਰੇ ਹਿਸਾਬ ਨਾਲ ਕਾਫ਼ੀ ਚੀਜ਼ਾਂ ਤਾਂ ਆਪਾਂ ਇੱਕ ਦੂਜੇ ਨੂੰ ਦੇਖਾ ਦੇਖੀ ਨਾ ਉਹਦੇ ਕੋਲ ਐ ਮੈਂ ਵੀ ਲੈਣੀ ਭਾਵੇਂ ਆਪਾਂ ਨੂੰ ਜ਼ਰੂਰਤ ਹੈ ਉਹਦੀ ਚਏ ਨਹੀਂ ਹੈਗੀ ਜੀ।
ਹੋਰ ਕਿਆ ਹਾਂਜੀ ਉਹੀ ਚਲੋ ਆਪਾਂ ਸੋਚ ਸਮਝ ਕੇ ਲਗਾਈਏ ਜਿਹੜੀ ਚੀਜ਼ ਦੀ ਜ਼ਿਆਦਾ ਨੀਡ ਹੈ ਨਹੀਂ ਸਰ -ਸਰ ਰਿਹਾ ਜਿਹਦੇ ਬਿਨਾਂ ਉਹੀ ਚੀਜ਼ ਲਈਏ ਤਾਂ ਜ਼ਿਆਦਾ ਵਧੀਆ।
ਹਾਂਜੀ,
ਹੋਰ ਕਿਆ ਹਾਂਜੀ ਬਾਕੀ ਐਵੇਂ ਫਰੈਂਡਸ ਤਾਂ ਹੋਣੇ ਬਹੁਤ ਜਰੂਰੀ ਐ ਲਾਈਫ ਦੇ ਵਿੱਚ ਹੈਨਾ। ਕੀ ਜਿਦੇ ਨਾਲ ਆਪਾਂ ਆਪਣੀ ਕੋਈ ਵੀ ਗੱਲ ਸ਼ੇਅਰ ਕਰ ਸਕੀਏ।
ਹਾਂਜੀ -ਹਾਂਜੀ।
ਹੋਰ ਕਿਆ
ਤੁਹਾਡੇ ਨਾਲ ਗੱਲ ਕਰਕੇ ਬਹੁਤ ਵਧੀਆ ਲੱਗਿਆ ਜੀ।
ਮੈਨੂੰ ਵੀ ਵਧੀ ਵਧੀਆ ਲੱਗਿਆ ਹਾਂਜੀ, ਠੀਕ ਹੈ ਜੀ ਸਤਿ ਸ੍ਰੀ ਅਕਾਲ ਜੀ।